ਹਾਂਜੀ ਕੀ ਹਾਲ ਹੈ ਜੀ
ਸਤਿ ਸ਼੍ਰੀ ਅਕਾਲ ਜੀ
ਕਰਦੇ ਪਏ ਜੀ
ਬਸ ਪਹਿਲੇ ਬੈਠੇ ਸੀ ਤੁਸੀਂ ਦੱਸੋ
ਕੀ ਖਾਧਾ ਪੀਤਾ ਫੇਰ ਅੱਜ
ਬਸ ਕੁਛ ਨਹੀਂ ਫ੍ਰਰੀ ਬੈਠਿਆ ਸੀ ਬੱਚਿਆਂ ਨੂੰ ਟਿਊਸ਼ਨ ਵਗੈਰਾ ਭੇਜਿਆ ਹੈ ਹੁਣ ਸੋਚ ਰਹੇ ਹਾਂ ਕੀ ਬਣਾਈਏ ਮੈਂ ਕੁਛ ਵਧੀਆ ਜਿਹਾ ਹੀ ਸੋਚ ਰਹੀ ਸੀ ਕੁਛ ਬਣਾਣ ਵਾਸਤੇ
ਅੱਛਾ ਮੈਂ ਵੀ ਹੁਣੇ ਨਾਸ਼ਤਾ ਹੀ ਬਣਾਇਆ ਪੂੜੀ ਆਲੂ ਬਣਾਏ ਸੀ ਬੜਾ ਦਿਲ ਕਰਦਾ ਪਿਆ ਸੀ ਖਾਣ ਤੇ ਨੇ ਚੱਲ ਬਣਾ ਹੀ ਲਵਾਂ ਪੂੜੀ ਆਲੂ
ਅੱਛਾ ਅੱਛਾ ਹੋਰ ਬਸ ਵਧੀਆ
ਹੋਰ ਫੈਮਲੀ ਚ ਸਭ ਕਿਵੇਂ ਨੇ ਕਿੱਦਾਂ ਦੇ ਨੇ
ਬਸ ਠੀਕ ਐ ਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਕਿ ਜਿੱਦਾਂ ਮਤਲਬ ਕੀ ਮਤਲਬ ਕਿ ਅਸੀਂ ਅਗਰ ਮਤਲਬ ਮਨਚੂਰੀਅਨ ਵਗੈਰਾ ਬਣਾਣਾ ਹੋਵੇ ਤੇ ਉਹਦੀ ਰੈਸਿਪੀ ਕੀ ਹੁੰ ਦੀ ਹੈ
ਮਨਚੂਰੀਅਨ ਦੇ ਵਿੱਚ ਤੁਸੀਂ ਵੈਜੀਟੇਬਲਸ ਲੈ ਸਕਦੇ ਹੋ ਅਲੱਗ ਅਲੱਗ ਜਿਵੇਂ ਕਿ ਗੋਭੀ ਲੈ ਲੀ ਹੋਰ ਪੱਤਾ ਗੋਭੀ ਲੈ ਲੀ ਇਹਨੂੰ ਤੁਸੀਂ ਤੁਸੀਂ ਪਹਿਲੇ ਕਰਸ਼ ਕਰਲੋ ਬੋਆਇਲ ਕਰਕੇ ਬੋਇਲ ਕਰਕੇ ਫੇਰ ਤੁਸੀਂ ਇਹਨਾਂ ਨੂੰ ਕਰਸ਼ ਕਰਕੇ ਤੁਸੀਂ ਮੈਦਾ ਲਓ ਮੈਦੇ ਦੇ ਵਿੱਚ ਤੁਸੀਂ ਇਹਨੂੰ ਪਾ ਦੋ ਥੋੜਾ ਜਿਹਾ ਤੇ ਮੈਂਦਾਂ ਪਾ ਬੋਲਸ ਬਣ ਜਾਣਗੇ ਇਹਦੀਆਂ ਫੇਰ ਉਹ ਬੋਲ ਨੂੰ ਤੁਸੀਂ ਫਰਾਈ ਕਰਲੋ ਤੇਲ ਵਿੱਚ ਤੇਲ ਚ ਫਰਾਈ ਕਰਕੇ ਫੇਰ ਤੁਸੀਂ ਇਹਦੀ ਗ੍ਰਰੇਵੀ ਤਿਆਰ ਕਰੋ ਸੋਇਆ ਸੋਸ ਚਿੱਲੀ ਸੋਸ ਵਗੈਰਾ ਪਾ ਕੇ ਉਹ ਬੋਲਸ ਜਿਹੜੇ ਤੁਸੀਂ ਤਲੇ ਹੁੰਦੀ ਉਹ ਫਿਰ ਤੁਸੀਂ ਇਹਦੇ ਵਿੱਚ ਪਾ ਦੋ ਤੇ ਉਹਦੇ ਨਾਲ ਜਿਹੜਾ ਵਾ ਤੁਹਾਡਾ ਇਹ ਬਣ ਜਏਗਾ ਫੇਰ ਮਨਚੂਰੀਅਨ ਤੁਸੀਂ ਕਿੱਦਾਂ ਵੀ ਖਾ ਸਕਦੇ ਹੋ ਫਰਾਈਡ ਰਾਈਸ ਨਾਲ ਵੀ ਖਾ ਸਕਦੇ ਦੇਖੋ ਯਾਰ ਵੈਸੇ ਵੀ ਖਾ ਸਕਦੇ ਹਾਂ ਗ੍ਰੇਵੀ ਟਾਈਪ ਵੀ ਬਣਾ ਸਕਦੇ ਹੋ ਕਿੱਦਾਂ ਦਾ ਵੀ ਬਣਾ ਸਕ ਸਮਝਿਆ ਸੀ ਕੋਈ ਉਹ ਨਹੀਂੀ ਹੈਗਾ
ਮੈਂ ਨਾ ਇਹ ਸੋਚ ਰਹੀ ਸੀ ਮੈਨੂੰ ਨਾ ਬਣਾਉਣਾ ਨੀ ਆਉਂਦਾ ਸੀ ਤੇ ਮੈਂ ਸੋਚ ਰਹੀ ਸੀ ਕਿ ਮੈਂ ਕੁਛ ਕਿਸ ਪੁੱਛ ਪੁੱਛਾਂ ਮੇਰਾ ਦਿਲ ਕਰਦਾ ਵੈਸੇ ਤੁਹਾਨੂੰ ਫੋਨ ਕਰਨ 'ਤੇ ਮੈਂ ਰਾਤੀ ਵੀ ਸੋਚ ਰਹੀ ਸੀ ਤੁਹਾਨੂੰ ਫੋਨ ਕਰਾਂ ਪਰ ਟਾਈਮ ਹੀ ਨੀ ਲੱਗ ਰਿਹਾ ਸੀ ਮੈਨੂੰ ਫੋਨ ਕਰਨ ਦਾ ਪਰ ਮੈਂ ਹੁਣ ਤੁਹਾਡੀ ਕੋਲ ਹੀ ਆ ਗਈ ਤੇ ਫੇਿਰ ਮੈਂ ਮੈਂ ਚਲੋ ਪੁੱਛੀ ਲੈਨੀ ਆਾਂ ਫੋਨ ਦੇ ਵਿੱਚ
ਅੱਛਾ
ਹਾਂਜੀ ਹੋਰ ਦੱਸੋ ਤੁਸੀਂ
ਹੋਰ ਵਧੀਆ ਕਿਤੇ ਛੁੱਟੀਆਂ ਚ ਘੁੰਮਣ ਫਿਰਨ ਨਹੀਂ ਗਏ ਤੁਸੀਂ
ਬਸ ਉਹ ਚ ਰਹੀ ਅਜੇ ਕੁੱਝ ਪਲੈਨ ਨਹੀਂ ਬਣਦਾ ਵੈ ਜਾਣਾ ਜ ਜਾਣਾ ਹੈ ਪਰ ਸੋਚ ਰਈ ਹਾਂ
ਅੱਛਾ ਗਰਮੀ ਵਿੱਚ ਬਹੁਤ ਹੈ ਦੇ
ਬੱਚਿਆਂ ਨਾਲ ਟਾਈਮ ਹੀ ਨਹੀਂ ਸਾਰੇ ਦਿਹਾੜੀ 'ਚ ਲੱਗ ਜਾਂਦਾ ਪਤਾ ਹੀ ਨਹੀਂ ਚੱਲਦਾ
ਇਹ ਗੱਲ ਤੇ ਹੈਗੀ ਆ ਸਹੀ ਗੱਲ ਹੈ ਹੋਰ ਸੁਣਾਓ
ਹੋਰ ਵਧੀਆ ਬਸ ਹੋਰ ਕੋਈ ਦੱਸੋ
ਤੁਸੀਂ ਕੋਈ ਰੈਸਿਪੀ ਦੱਸੋ ਜਿਹੜੀ ਸਾਨੂੰ ਆਉਂਦੀ ਹੈ ਬਣਾਉਣੀ ਅਸੀਂ ਬਣਾ ਲਈਏ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਖਵਾ ਲਈਏ ਅਸੀਂ ਬਣਾ ਕੇ ਕੋਈ ਅੱਛੀ ਜੀ ਮੈਨੂੰ ਢੋਕਲੇ ਦੀ ਰੈਸਪੀ ਜਿਹੜਾ ਥੋੜ੍ਹੇ ਜਿਹੀ ਦੱਸ ਦ ਮੈਨੂੰ ਢੋਕਲਾ ਨੀ ਆਉਂਦਾ ਬਣਾਉਣਾ
ਢੋਕਲੇ ਚ ਬਸ ਇਹੀ ਹੈ ਕਿ ਬੇਸਨ ਔਰ ਸੂਜੀ ਨੂੰ ਥੋੜ੍ਹਾ ਜਿਹਾ ਮਿਕਸ ਕਰਕੇ ਬੈਟਰ ਜਿਹਾ ਬਣਾਉਣਾ ਹੁੰਦਾ ਹੈ
ਅੱਛਾ
ਉਹ ਬੈਟਰ ਨੂੰ ਨਮਕ ਮਿਰਚ ਜੋ ਵੀ ਹੈ ਤੁਸੀਂ ਐਜ਼ ਇਟ ਇਜ਼ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ
ਹਲਦੀ ਵੀ ਪਾਣਾ ਵਿੱਚ ਪਾਉਣੀ ਹੁੰਦੀ ਨਹੀਂ ਪਾਣੀ ਹੁੰਦੀ
ਹਲਦੀ ਹਲਕੀ ਜਿ ਪਾਉਂਦੇ ਹੈ ਕਈ ਲੋਕ ਪਾਉਂਦੇ ਹੈ ਕਈ ਵੀ ਨਹੀਂ ਵੀ ਪਾਉਂਦੇ
ਤੇ ਜਿਸ ਤਰ੍ਹਾਂ ਅਹ ਜਿਸ ਤਰ੍ਹਾਂ ਅਸੀਂ ਇਡਲੀ ਦਾ ਬੈਟਰ ਘੋਲਦੇ ਹਾਂ
ਹਾਂਜੀ ਹਾਂਜੀ ਸੇਮ ਹਾਂਜੀ ਠੀਕ ਠੀਕ ਫੋਮ ਚ ਵਿੱਚ ਕਰਨਾ ਹੁੰਦਾ ਫਿਰ ਬਾਅਦ ਵਿੱਚ ਉਹਦੇ ਇਨੋ ਪਾ ਕੇ ਉਹਨੂੰ ਇੱਕ ਮਤਲਬ ਇਨੋਨੋ ਜਿਸ ਟਾਈਮ ਅਸੀਂ ਉਹਨੂੰ ਉਹ ਕਰਨਾੁੰਦਾ ਓਵਨ ਚ ਪਾ ਕੇ ਉਹ ਕਰਨਾ ਹੁੰਦਾ ਉਸ ਟਾਈਮ ਤੇ ਪੰਜ ਦਸ ਮਿੰਟ ਪਹਿਲੇ ਇਨੂੰ ਪਾਣੀ ਹੈ ਵੀ ਥੋੜ੍ਹੀ ਜਿਹੀ ਥੋੜ੍ਹਾ ਜਿਹਾ ਚੀਨੀ ਵਗ ਨਾ ਨਾ ਪਹਿਲੇ ਤੁਸੀਂ ਬੇਸਣ ਨੂੰ ਮਤਲਬ ਕਿ ਬੇਸਣ ਅਤੇ ਸੂਜੀ ਨੂੰ ਨਾ ਤੁਸੀਂ ਮਿਕਸ ਕਰਨਾ ਉਹਦੇ ਵਿੱਚ ਤੁਸੀਂ ਥੋੜ੍ਹੇ ਆਪਣੀ ਮਰਜ਼ੀ ਹੈ ਤੁਸੀਂ ਅਗਰ ਮਤਲਬ ਵਿੱਚ ਥੋੜਾ ਜਿਹਾ ਉਹ ਹਾਂ ਬੇਕਿੰਗ ਸੋਡਾ ਵੀ ਚੱਲ ਜਾਂਦਾ ਬਟ ਤੇ ਤੁਸੀਂ ਪਹਿਲੇ ਉਹਨੂੰ ਥੋੜਾ ਹਲਕਾ ਜਿਹਾ ਥੋੜਾ ਜਿਹਾ ਮਿੱਠਾ ਰੱਖਣਾ ਤੇ ਤੁਸੀਂ ਥੋੜੀ ਜਿਹੀ ਵਿੱਚ ਚੀਨੀ ਵਗੈਰਾ ਵੀ ਮਿਲਾ ਸਕਦੇ ਹੋ। ਤੇ ਨਹੀਂ ਤੇ ਜੇ ਤੁਸੀਂਨੂੰ ਨਮਕ ਵਾਲਾ ਨਮਕ ਮਿਰਚ ਵਾਲਾ ਖਾਣਾ ਹੈ। ਤੁਸੀਂ ਹਲਕਾ ਜਿਹਾ ਨਮਕ ਵਗੈਰਾ ਤੇ ਹਲ ਥੋੜ੍ਹੀ ਜਿਹੀ ਹਲਦੀ ਪਾ ਕੇ ਫ਼ਿਰ ਥੋੜ੍ਹੀ ਜਿਹੀ ਥੋੜ੍ਹੀ ਜਿਹੀ ਦਾਲ ਮਿਰਚ ਪਾ ਕੇ ਉਹਨੂੰ ਬੈਟਲ ਬਣਾ ਕੇ ਰੱਖ ਦੇਣਾ ਘੰਟੇ ਤੱਕ ਫੇਿਰ ਉਸ ਤੋਂ ਬਾਅਦ ਤੁਸੀਂ ਉਹਨੂੰ ਕੀ ਕਰਨਾ ਹੈ ਕਿ ਤੁਸੀਂ ਉਹਦੇ ਵਿੱਚ ਨਾ ਮਤਲਬ ਕਿ ਇਨੋ ਪਾ ਲੈਣੀ ਏ।
ਅੱਛਾ!
ਨੀ ਬੋਆਇਲ ਹੁੰਦਾ ਪਿਆ ਜਾਂ ਜਾਂ ਤੁਹਾਡੇ ਕੋਲ ਓਵਨ ਹੈਗਾ ਉਹ ਸਭ ਤੋਂ ਬੈਸਟ ਹੈ ਅਗਰ ਨਹੀਂ ਹੈ ਓਵਨ ਤਾਂ ਕੁੱਕਰ ਦੇ ਵਿੱਚ ਪਾਣੀ ਰੱਖ ਕੇ ਅਤੇ ਉਹਦੇ ਵਿੱਚ ਤੁਸੀਂ ਮਤਲਬ ਜਿਹੜਾ ਸਟੈਂਡ ਜਿਹਾ ਲਗਾ ਕੇ ਅਤੇ ਕਿਸੇ ਬਰਤਨ ਵਿੱਚ ਓਇਲ ਲਗਾ। ਲਗਾਣ ਦੇ ਅਤੇ ਜਿੰਨਾ ਟਾਈਮ ਕਰਨਾ ਉਹਨੀ ਦੇ ਉਹਨੂੰ ਉਸ ਤੋਂ। ਮਤਲਬ ਪਹਿਲੇ ਤੁਸੀਂ ਈ ਈਨੋ ਨੂੰ ਮਿਲਾ ਲੈਣਾ। ਚੰਗੀ ਤਰ੍ਹਾਂ ਮਿਲਾ ਲੈਣਾ ਕਿ ਫਲਫੀ ਜੇ ਟਾਇਪ ਚ ਉਹ ਫਾਰਮ ਜਿਹਾ ਬਣ ਜਾਂਦਾ ਫਿਰ ਉਹ ਇੱਕ ਬਰਤਨ ਦੇ ਵਿੱਚ ਤੁਸੀਂ ਓਇਲ ਲਗਾਣਾ ਵਾ। ਜਾਂ ਪਲੇਟ ਚ ਬਣਾ ਲਓ ਉਹਦੇ ਚ ਓਇਲ ਲਗਾ ਕੇ ਚੰਗੀ ਤਰ੍ਹਾਂ ਉਹਦੇ ਵਿੱਚ ਉਹ। ਪਟਲ ਸਾਰਾ ਤੁਸੀਂ ਡਾਲਨਾ ਵਾ
ਅੱਛਾ ਅੱਛਾ ਅੱਛਾ!
ਪਟਲ ਡਾਲ ਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਕੀ ਕਰਨਾ ਵਾ ਕਿ ਪਾਣੀ ਦੇ ਵਿੱਚ ਰੱਖ ਕੇ ਸਟੀਮ ਕਰਨਾ ਵਾ ਉਹ ਸਟੀਮ ਹੋਣ ਨਾਲੇ ਉਹ ਫਿਰ ਜਂ ਦੇਖਣਾ ਕਿ ਹਰ ਦਸ ਕੁ ਜਾਂ ਪੰਜ ਮਿੰਟ ਬਾਅਦ ਦੇਖਣਾ ਕਿ ਉਹ ਉਹਨੂੰ। ਚਾਕੂ ਦੇ ਨਾਲ ਚੈੱਕ ਕਰਨਾ ਤੇ ਉਹ ਚਿਪਕ ਤਾਂ ਨਹੀਂ ਰਿਹਾ ਉਹਦੇ ਨਾਲ ਅਗਰ ਚਿਪਕ ਰਿਹਾ ਤਾਂ ਉਹਨੂੰ ਫਿਰ। ਪੰਜ ਮਿੰਟ ਵੈਸੇ ਹੋਰ ਸਟੀਮ ਦੇ ਰਹਿੰ ਨਹੀਂ ਹੈ। ਅਗਰ ਉਹ ਨਹੀਂ ਚਿਪਕ ਰਿਹਾ ਤੇ ਫੇਰ ਉਹਨੂੰ। ਬਾਹਰ ਕੱਢ ਲੈਣਾ ਤੇ ਫੇਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵੀ ਕਿ ਇੱਕ ਪੈਨ ਲੈ ਇੱਕ ਪੈਨ ਲੈਣਾ ਪੈਨ ਦੇ ਵਿੱਚ ਹਲਕਾ ਕਿ ਮਤਲਬ ਤਿੰਨ-ਚਾਰ ਚਮਚ ਚੀਨੀ ਪਾਣੀ ਏ।
ਅੱਛਾ!
ਪਹਿਲੇ ਰਾਈ, ਕੜ੍ਹੀ ਪੱਤਾ ਅਤੇ ਹਰੀ ਮਿਰਚ। ਇਹਨੂੰ ਤੁਸੀਂ ਪਹਿਲੇ ਤੜਕ ਕਾ ਭੁੰਨ ਕੇ ਤੇਲ ਦੇ ਵਿੱਚ ਤੇ ਉਹ ਜਿਹੜਾ ਢੋਕਲਾ ਬਣਾਉਂਦੇ ਹੋ ਉਹਦੇ ਉੱਤੇ ਇੰਝ ਕਰਕੇ ਫੈਲਾਉਣਾ ਵਾ।
ਅੱਛਾ!
ਚੀਨੀ ਤੇ ਨਿੰਬੂ। ਦੋਨਾਂ ਦਾ ਇੱਕ ਘੋਲ ਬਣਾਣਾ ਕਾਫ਼ੀ ਸਾਰਾ ਬਣਾਉਣਾ ਉਹਦੇ ਵਿੱਚ ਇਹਨੂੰ ਡਿਪ ਕਰ ਦੇਣਾ ਤੇ ਇਹ ਥੋੜਾ ਚਟਪਟਾ ਜਿਹਾ ਟੇਸਟ ਖੱਟਾ ਮਿੱਠਾ ਟੇਸਟ ਜੇ ਬਣ ਜਾਏਗਾ ਤੁਹਾਡਾ ਹਾਂਜੀ। ਜੀ ਫੇਰ ਤੁਸੀਂ ਇਹਨੂੰ ਟਰਾਈ ਕਰਕੇ ਦੇਖਣਾ, ਬਹੁਤ ਵਧੀਆ ਬਣਦਾ, ਬੱਚ ਵਾਸਤੇ ਨਾ ਹੈਲਦੀ ਫੂਡ ਵੀ ਹੈਗਾ।
ਅੱਛਾ-ਅੱਛਾ, ਠੀਕ ਆ, ਮੈਂ ਟਰਾਈ ਕਰਾਂਗੀ ਪਾਈਦੀਆਂ ਕੁੱਛ ਨਾ ਕੁਛ ਮੰਗਦੇ ਨੇ ਜਿਵੇਂ ਹਾਂਜੀ,
ਹਾਂਜੀ- ਹਾਂਜੀ।
ਵੈਸੇ ਤੇ ਮੈਂ ਆਈਸ ਕਰ੍ਰੀਮ ਵੀ ਟਰਾਏ ਕੀਤੀ। ਸੀ ਆਈਸਕੀਮ ਮੇਰੀ ਬਹੁਤ ਅੱਛੀ ਬਣੀ ਸੀ, ਆਇਸ ਆਈਸ-ਕਰ੍ਰੀਮ ਤੇ ਮੈਂ ਬਹੁਤ ਅੱਛੀ ਬਣਾਈ ਸੀ, ਬਹੁਤ ਬੜੀਆ ਆਈਸ-ਕਰ੍ਰੀਮ ਬਣੀ।
ਹੂੰ-ਹੂੰ, ਨਹੀਂ ਤੁਸੀਂ ਜ਼ਰੂਰ ਟਰਾਈ ਕਰਿਓ, ਬਹੁਤ ਈਜ਼ਲੀ ਵੀ ਹੈ, ਤੇ ਇੰਸਟੈਂਟ ਵੀ ਬਣ ਜਾਂਦਾ ਹੈ।
ਅੱਛਾ। ਜ਼ਰੂਰ ਕਰਾਂਗੇ ਟਰਾਏ।
ਕਰਨਾ, ਬਹੁਤ ਵਧੀਆ ਮਤਲਬ ਨਾਲੇ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ, ਤੇ ਨਾਲੇ ਕੀ ਕਹਿੰਦੇ ਨੇ ਇਹਨੂੰ ਬੱਚ ਨਾਲ ਇਹ ਕਰਦਾ ਮਤਲਬ ਬੱਚਿਆਂ ਨੂੰ ਇੱਕ ਫਾਸਟ ਫੂਡ ਦੇ ਰੂਪ ਦੇ ਵਿੱਚ ਇੱਕ ਖਾਣ ਨੂੰ ਚੀਜ਼ ਮਿਲ ਜਾਂਦੀ ਹੈ।
ਹਾਂ।
ਹਾਂਜੀ। ਹੋਰ ਦੱਸੋ ਤੁਸੀਂ
ਹੋਰ ਵਧੀਆ, ਤੁਸੀਂ ਦੱਸੋ?
ਹੋਰ ਬਸ, ਬੱਚੇ ਬਸ ਟਊ ਵਗੈਰਾ ਗਏ ਰਹੇ ਨੇ, ਤੇ ਮੈਂ ਫ੍ਰਰੀ ਬੈਠੀ ਸੀ ਮੈਂ ਤੁਹਾਨੂੰ ਕੋਲ ਲਗਾ ਲਈ, ਉਹ ਤੁ ਤੁਹਾਡਾ ਕੋਲ ਆ ਗਿਆ।
ਹ ਹਾਂ। ਮੈਂ ਵੀ ਕਿਹਾ ਥੋੜਾ ਚਲ ਜਿਹਾ ਫ੍ਰੀ ਬੈਠੀ ਸੀ, ਮੈਂ ਵੀ ਨਾਸ਼ਤਾ ਬਣਾ ਕੇ ਗੱਲ ਕਰ ਹੀ ਲੈਣੀ ਆ।
ਹੂੰ,
ਹੋਰ ਤੁਹਾਡੇ ਮੇਰੇ
ਹਾਂਜੀ।
ਸਾਡੇ ਪਤੀ ਕਿੱਥੇ ਵੀ ਇਹ
ਗਏ ਦੇ ਨੇ, ਬਸ।
ਕਿਥੇ ਮੰਨਚਰਨ ਦੀ ਪਲੈਨਿੰਗ ਨੀ ਬਣਾਈ ਹਜੇ ਤੱਕ।
ਬਸ ਸੋਚਦੇ ਪਏ ਆ, ਗਰਮੀ ਕਰਕੇ ਨਾ ਥੋੜਾ ਜਿਹਾ ਮਤਲਬ ਕਿ ਦਿਲ ਜਿਹਾ ਨਹੀਂ ਕਰ ਰਿਹਾ, ਥੋੜ੍ਹਾ ਜਿਹਾ ਗਰਮੀ ਬਹੁਤ ਆ, ਕੁਛ ਫਿਰ ਮਤਲਬ ਕਿ ਇਹ ਵੀ ਕਿ ਜਾਵਾਂਗੇ ਤੇ ਫੇਰ ਬ ਬੱਚੇ ਵੀ ਜਾਣਾ ਤੇ ਹੈ, ਪਰ ਗਰਮੀ ਦੇ ਕਰਕੇ ਕਰਕੇ ਨ ਅਸੀਂ ਥੋੜ੍ਹਾ ਜਿਹਾ, ਡਿਲੇਅ ਜਿਹਾ ਹੁੰਦਾ ਪਿਆ ਪ੍ਰੋਗਰਾਮ, ਵੇਖਨੇ ਹਾਂ ਥੋੜ੍ਹਾ ਮੌਸਮ ਠੰਡਾ ਜਿਹਾ ਹੋਏਗਾ ਫਿਰ ਅਸੀਂ ਥੋੜ੍ਹੀ ਜਿਹੀ ਪਲੈਨਿੰਗ ਵੇਖਨੇ ਹਾਂ, ਵੈਸੇ ਪੂਰੀ-ਪੂਰੀ ਪਲੈਨਿੰਗ ਹੈ ਕਿ ਥੋੜ੍ਹਾ ਘੁੰਮ ਕੇ ਆਈਏ ਬੱਚਿਆਂ ਦਾ ਵੀ ਮਾਈੰਡ ਫਰੈਸ਼ ਹੋ ਜਾਂਦਾ, ਥੋੜ੍ਹਾ ਜਿਹਾ।
ਮੇਰਾ ਵੀ ਇਹੀਓ ਦਿਲ ਕਰਦਾ ਪਿਆ ਵੀ ਮੈਂ ਪਿੱਛੇ ਪਏ ਹੋਏ ਨੇ ਕਿ ਮੰਮੀ ਲੈ ਚਲੋ ਕਿੱਥੇ, ਮੈਂ ਕਿਹਾ ਚਲੋ ਚੱਲਦੇ ਆ ਦੇਖ ਤੇ ਦਿੱਕਤ ਹੋ ਜਾਂਦੀ ਹੈ ਨਾ ਬਹੁਤ ਗਰਮੀ ਨਾਲ ਕੀ ਕੀ ਸਮਾਨ
ਸਮਾਨ ਚੁੱਕਣ ਦੀ ਆ ਮੈਂ ਸਾਡਾ ਵੀ ਇਹ ਨਾ ਮੈਂ ਹੁਣ ਸਾਡੇ ਵੀ ਫੰਕਸ਼ਨ ਹੈਗਾ ਬਟ ਹੁਣ ਵੇਖੋ ਕਦੋਂ ਕਰਦੇ ਨੇ ਤੇ ਫੇਰ ਉਹਦੀ ਤਿਆਰੀ ਕਰਾਂਗੇ ਨਾ ਤਾਂ ਹੀ ਜਾਵਾਂਗੇ।
ਹੂੰ ਸਹੀ ਗੱਲ ਐ।
ਬਸ ਗਰਮੀ ਬੱਚਿਆਂ ਦੇ ਮੈਂ ਸੋਚਦੀ ਪਈ ਸੀ ਪਹਿਲੇ ਬੱਚਿਆਂ ਦਾ ਮੈਂ ਹੋਮਵਰਕ ਵਗੈਰਾ ਖਤਮ ਕਰਦਾ ਤੇ ਫਿਰ ਮੈਂ ਉਸ ਤੋਂ ਬਾਅਦ ਹੀ ਵੇਖਦੀ ਹਾਂ ਜੇ ਇੱਕ ਅੱਧਾਂ ਬੱਚਿਆਂ ਨੂੰ ਚੱਕਰ ਲਵਾਣਾ ਲਵਾ ਲਿਆਵਾਂਗੇ ਬੱਚਿਆਂ ਦਾ ਹੋਲੀ ਡੇ ਹੋਮਵਰਕ ਹੀ ਨਹੀਂ ਖਤਮ ਹੁੰਦਾ ਪਿਆ ਇਨਾਂ ਦਾ ਹੋਮਵਰਕ ਮਿਲਿਆ ਹੋਇਆ ਇਹਨਾਂ ਨੂੰ
ਸਹੀ ਗੱਲ ਹੈ ਤੇ ਹੈ ਸਕੂਲ ਵਾਲੇ ਬਹੁਤ ਹੋਮਵਰਕ ਦਿੰਦੇ ਨੇ ਇਹ ਸੋਚਦੇ ਨੇ ਮਤਲਬ ਦੋ ਸਾਲਾਂ ਦੀ ਛੁੱਟ ਆਂ ਪਈਆਂ ਜਿਵੇਂ
ਹੂੰ ਹੂੰ ਉਹ ਪ੍ਰੋਜੈਕਟ ਵਗੈਰਾ ਬਣਾਉਦੀ ਵੀ ਸੀ ਮੈਂ ਮੈਂ ਕਿਹਾ ਚੱਲ ਇੱਕ ਇੱਕ ਕਰਕੇ ਕੱਢਾਂ ਇਹਨਾਂ ਦਾ ਹੋੌਲੀ ਡੇ ਹੋਮਵਰਕ ਫਿਰ ਫਿਰ ਹੀ ਕਿਤੇ ਸੋਚ ਗਿਆ ਆ ਫਿਰ ਆ ਕੇ ਨਹੀਂ ਖੇਚਲ ਹੁੰਦੀ ਹੈਗੀ ਉੱਥੋਂ ਫਿਰ ਥਕਾਵਟ ਹੋਈ ਹੁੰਦੀ ਹੈ ਫਿਰ ਇਹਨਾਂ ਦੇ ਕੰਮ ਨਹੀਂ ਹੁੰਦੇ ਸਾਡੇ ਕੋਲੋਂ
ਇਹ ਤੇ ਹੈ ਹੀ ਆ!
ਹੂੰ ਤੇ ਮੈਂ ਸੋਚਦੀ ਵੀ ਸੀ ਇਹਨਾਂ ਨੇ ਪਹਿਲੇ ਹੋਮਵਰਕ ਹੀ ਮੈਂ ਖ਼ਤਮ ਕਰਾਂ ਬੱਚਿਆਂ ਦੇ ਜਿਹੜੇ ਪ੍ਰੋਜੈਕਟ ਵਗੈਰਾ ਬਣਾਣੇ ਉਹ ਖਤਮ ਕਰ ਮੈਂ
ਸਹੀ ਗੱਲ ਹੈ ਮੈਂ ਵੀ ਲੱਗੀ ਇਸੇ ਕੰਮ ਚ, ਕੱਲ ਮੈਂ ਆਪਣੀ ਕੁੜੀ ਦੇ ਚਾਰ ਸਬਜੈਕਟ ਕੰਪਲੀਟ ਕਰਾਏ ਨੇ ਹੁਣ ਦੋ ਰਹਿ ਗਏ ਨੇ ਛੇ ਅੱਠ ਸਬਜੈਕਟ ਨੇ ਉਹਦੇ ਚਾਰ ਰਹਿ ਗਏ ਨੇ ਬਸ ਚਾਰ ਅੱਜ ਕੰਪਲੀਟ ਕਰਾ ਕੇ ਇੱਕ ਜਣੇ ਦਾ ਹੋ ਜਾਣਾ ਫਿਰ ਕੰਪਲੀਟ ਹੋਵੇਗਾ ਫਿਰ ਦੂਸਰੇ ਦਾ ਫੜਾਂਗੀ ਕੰਮ ਵੀ ਤਾਂ ਬਹੁਤ ਸਾਰਾ ਦਿੰਦੇ ਨੇ ਸਕੂਲ ਵਾਲੇ ਕਰਨ ਵਾਸਤੇ
ਹਾਂ ਹਾਂ
ਪ੍ਰੋਜੈਕਟ ਵੀ ਬਹੁਤ ਸਾਰੇ ਦਿੱਤੇ ਹੋਏ ਨੇ
ਹੂੰ ਕੰਮ ਤੇ ਬਹੁਤ ਜ਼ਿਆਦਾ ਦਿੰਦੇ ਆ ਸਾਰਾ ਕੰਮ ਤੇ ਮੰਮੀਆਂ ਜੋਗਾ ਹੁੰਦਾ ਨੇ ਬੱਚਿਆਂ ਨੂੰ ਤਾਂ ਕੁੱਛ ਵੀ ਨਹੀਂ ਕਰਨਾ ਬੱਚਾ ਨੂੰ ਐਡਜਸਟ ਹੋਵੇ ਨਾ ਬਣਾਣੇ ਪ੍ਰੋਜੈਕਟ ਅਤੇ ਮੰਮੀਆਂ ਨੇ ਨਿੱਕੇ ਨਿੱਕੇ ਬੱਚੇ ਨੇ ਐਡੇ ਐਡੇ ਵੱਡੇ ਪ੍ਰਜੈਕਟ ਦੇ ਦਿੰਦੇ ਨੇ
ਸਹੀ ਗੱਲ ਹੈ ਬਿਲਕੁਲ ਸਹੀ ਹੈ
ਹੈ
ਹੈ ਤੇ ਬਿਲਕੁਲ ਸਹੀ ਕਿਹਾ
ਬਸ ਉਹਦੇ ਚ, ਹੀ ਸਾਰਾ ਦਿਨ ਨਿਕਲ ਜਾਂਦਾ
ਚਲੋ ਅੱਛਾ ਫਿਰ ਠੀਕ ਹੈ ਸਤਿ ਸ੍ਰੀ ਅਕਾਲ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ